ਹੈਲੋ ਸਤਿ ਸ਼੍ਰੀ ਅਕਾਲ
ਸਤਿ
ਸਤਿ ਸ੍ਰੀ ਅਕਾਲ ਜੀ ਕਿਆ ਹਾਲ ਚਾਲ ਹੈ।
ਵਧੀਆ ਜੀ ਤੁਸੀਂ ਸੁਣਾਓ
ਦਿਨਾਂ ਬਾਅਦ ਫੋਨ ਕੀਤਾ ਅੱਜ
ਬਸ ਬਸ ਬੱਚੇ ਦੀ ਛੁੱਟੀਆਂ ਚੱਲ ਰਹੀਆਂ ਨਾ ਸਾਰਾ ਡੇਲੀ ਰੂਟੀਨ ਸਾਰਾ ਖ਼ਰਾਬ ਹੋਇਆ ਹੈ ਬੱਚਿਆਂ ਕਰਕੇ
ਕਿਸ ਤਰ੍ਹਾਂ ਕਰਦੇ ਆ ਸਵੇਰ ਤੋਂ ਰਾਤ ਤੱਕ ਸ਼ਾਮ ਤਕ
ਜਦੋਂ ਬੱਚੇ ਸਕੂਲ ਜਾਂਦੇ ਜਦ ਤਾਂ ਬਹੁਤ ਸੋਹਣਾ ਰੂਟੀਨ ਦਿੰਨ ਦਾ ਚੱਲਦਾ ਰਹਿੰਦਾ ਹੈ ਆਪਣਾ ਸਵੇਰੇ ਪੰਜ ਵਜੇ ਉੱਠੇ ਬੱਚਿਆਂ ਦਾ ਲੰਚ ਵਗੈਰਾ ਪੈਕ ਕੀਤਾ ਫਿਰ ਬੱਚੇ ਨੂੰ ਉਠਾਇਆ ਬੱਚਿਆ ਨੂੰ ਸਕੂਲ ਲਈ ਤਿਆਰ ਕੀਤਾ ਕੀਤਾ ਬੱਚੇ ਦੀ ਬੱਸਾਂ ਆ ਗਈਆਂ ਆਪਣੇ ਆਪਣਾ ਸਕੂਲ ਚਲੇੇ ਗਏ। ਫੇਰ ਆਪਣਾ ਘਰ ਲਈ ਥੋੜ੍ਹਾ ਆਪਣਾ ਬਣਾਇਆ, ਆਦਮੀਆਂ ਨੂੰ ਆਪਣਾ ਦਿੱਤਾ ਨਾਸ਼ਤਾ ਵਾਸ਼ਤਾ, ਉਹਨਾਂ ਦਾ ਲੰਚ ਪੈਕ ਕੀਤਾ, ਚਲੋ ਜੀ ਉਹ ਆਪਣੇ ਆਪਣੇ ਕੰਮਾਂ ਤੇ ਚਲੇ ਗਏ। ਤਾਂ ਹੁਣੇ ਬੱਚੇ ਜਿੱਦਾਂ ਘਰ ਨੇ। ਤਾਂ ਹੁਣ ਬੱਚੇ ਸੋ ਕੇ ਗਿਆਰਾਂ ਵਜੇ ਉੱਠ ਦਿਨੇ ਤਾਂ ਨਾਸ਼ਤੇ ਦਾ ਕੋਈ ਟਾਈਮ ਹੀ ਨਹੀ ਐ। ਸਭ ਸਭ, ਸਾਰਾ ਰੂਟੀਨ ਖਰਾਬ ਹੋਇਆ ਪਿਆ ਬੱਚਿਆਂ ਕਰ
ਹਾਂ ਉਹ ਤੇ ਹੁੰਦਾ ਈ ਐ। ਜੇ ਬੱਚੇ ਨਹੀਂ ਟਾਈਮ ਸਿਰ ਉੱਠਣਗੇ ਰੂਟੀਨ ਤੇ ਖ਼ਰਾਬ ਐ। ਫਿਰ ਨਾਸ਼ਤਾ ਕਿਸ ਟਾਈਮ ਬਣਾ ਬਣਾਉਣਾ ਤੇ ਕਦੋਂ ਉਹਨਾਂ ਨੂੰ ਲੰਚ ਦਓਗੇ।
ਬਿਲਕੁਲ ਬਿਲਕੁਲ ਫੇਰ ਉੱਠਦੇ ਸਾਰ ਲੰਚ ਨਾਸ਼ਤਾ ਕਰਨਾ ਵੀ ਨਹੀਂ ਉੱਠ ਕੇ ਫਿਰ ਫੋਨ ਲੈ ਕੇ ਬਹਿ ਜਾਣਾ। ਕਿਸੇ ਨੇ ਟੀ ਵੀ ਦੇਖਣ ਬੈਠ ਜਾਣਾ ਐ।
ਓਏ ਹੋਏ।
ਹਾਂ ਬਿਲ
ਇਹ ਤੇ ਹੁਣ ਬੱਚੇ ਛੁੱਟੀ ਐ ਬਈ ਉਹ ਕਹਿੰਦੇ ਸਾਡੀ ਛੁੱਟੀ ਐ ਅਸੀ ਮਾਰਲੇ।
ਬਿਲਕੁਲ-ਬਿਲਕੁਲ ਬਸ ਇਹੀਓ ਕਰਕੇ ਨਾ। ਲੇਕਿਨ ਸਾਰਾ ਰੋਟ ਟੀਨ ਖ਼ਰਾਬ ਹੋਇਆ ਬੱਚੇ ਨਾ ਪੜ੍ਹਾਈ ਕਰ ਰਹੇ ਐ।
ਅੱਛਾ ਹੋਮਵਰਕ ਤੇ ਮਿਲਿਆ, ਹਾਂ ਸਕੂਲਾਂ ਦੇ ਕੰਮ ਮਿਲੇ ਹੋਣੇ ਆ।
ਬਹੁਤ ਕੰਮ ਮਿਲਿਆ ਐ। ਬਿਲਕੁਲ ਜੀ ਬਿਲਕੁਲ।
ਹਾਂ ਉਹ ਪ੍ਰੋਜੈਕਟ ਵੀ ਬਣਾਉਦੇ ਹੋਣਗੇ। ਪ੍ਰੋਜੈਕਟ ਵੀ ਦਿੰਦੀਆਂ ਟੀਚਰਾਂ ਬਹੁਤ ਸਾਰੀਆਂ ਉਹ ਸਾਡੇ ਵਾਸਤੇ ਹੁੰਦੇ ਨੇ ਨਾ। ਉਹ ਮੰਮੀ ਪਾਪਾ ਬਣਾਉਂਦੇ ਨੇ। ਹਾਂ, ਸਾਨੂੰ ਮਿਲਦਾ ਐ ਕੰਮ ਉਹਨਾਂ ਉਹਨਾਂ ਨੂੰ ਕੋਈ ਮਤਲਬ ਬਣਿਆ ਐ ਤੇ ਚੁਪ
ਲੈ ਜਾਣਗੇ। ਬਿਲਕੁਲ-ਬਿਲਕੁਲ ਹੁਣ ਉਹ ਨੰਬਰ ਦੇਣ ਲੱਗਾ ਐ ਨਾ ਬੱਚੇ ਨੂੰ ਕਿ ਕਿਸੇ ਬਹਾਨੇ ਨਾਲ ਬੱਚੇ ਬੱਚੇ ਸਕੂਲ ਦਾ ਕੰਮ ਕਰਨ ਕਿ ਪੰਜ-ਪੰਜ ਨੰਬਰ ਦੇਵਾਂਗੇ ਅਸੀਂ ਤੁਸੀਂ ਕੰਮ ਕੰਪਲੀਟ ਕਰੋ ਸਕੂਲ ਦਾ ਆਪਣੇ।
ਅੱਛਾ।
ਹਾਂਜੀ ਹਾਂਜੀ। ਤਾਂ ਉਹਨੇ ਪ੍ਰੋਜੈਕਟ ਇੰਨੇ ਮੁਸ਼ਕਿਲ ਮੁਸ਼ਕਿਲ ਨੇ ਬਣਾਉਣ ਨੂੰ ਸਾਰਾ ਸਾਰਾ ਲਾਲਚ ਦਿੰਦੇ ਆ ਬੱਚਿਆਂ ਨੂੰ ਹਾਂਜੀ।
ਹੂੰ।
ਇੰਨੇ ਵੱਡੇ ਪ੍ਰੋਜੈਕਟ ਦਿੱਤੇ ਹੋਏ ਐ।
ਫੇਰ ਬਣਾ ਲਏ ਕਿ ਨਹੀਂ ਹਾਲੇ?
ਨਹੀਂ ਲੱਗੀ ਹੋਈਆ ਜੀ ਬੱਚਿਆਂ ਦੇ ਨਾਲ ਆਪ ਬੈਠੀ ਤਾਂ ਸਾਰਾ ਦਿਨ ਲੱਗ ਜਾਂਦੇ ਆ ਤਰੋ ਤਾਂ ਹੀ ਤਾਂ ਕਹਿ ਰਹੀ ਹ ਫੇਰ ਬੱਚਿਆਂ ਦੇ ਸਕੂਲ ਦੇ ਕੰਮ ਨੂੰ ਲੱਗ ਦੇਖ ਦੇ ਹਾ ਉਹ ਵੀ ਜ਼ਰੂਰੀ ਨੇ।
ਉਹ ਤਾਂ ਬਹੁਤ ਜ਼ਰੂਰੀ ਨੇ ਪਹਿਲੇ ਕਰਨੇ ਨੇ। ਨਹੀਂ ਤੈ ਐਨ ਟਾਈਮ ਤੇ ਬੱਚਿਆਂ ਨੇ ਨਾਕੇ ਦਮ ਕਰਨੀਆਂ ਕਾਮ- ਕਿਉ ਹਮਾਰਾ- ਹਮ ਨੇ ਸਕੂਲ ਲਿਆਉਣਾ ਹੈ ਬਾਈ ਹਮ ਕੋ ਕਾਮ ਕਰਨਾ ਹੀ ਕਰਨਾ ਉਹਨਾਂ ਨੇ ਤੇ ਕੰਮ ਕਰਵਾਓਗੇ ਅਬ ਤੁਹਾਡੀ-
ਤਾਂ ਉਹ ਵੀ ਸਾਡੇ ਕੰਮ ਦੇ ਵਿੱਚ ਐਡ ਹੋ ਗਿਆ-
ਸਾਡੇ ਕੰਮ ਬਿਲਕੁਲ ਬਿਲਕੁਲ, ਹਾਂ ਘਰ ਦੇ ਵੀ ਕਰਨੇ ਉਹਨਾਂ ਦੇ ਵੀ- ਕੰਮ ਅਸੀਂ ਆਪ
ਬਿਲਕੁਲ ਬਿਲਕੁ।
ਸਹੀ ਕਹਿ ਰਹੇ ਹੋ ਜੀ।
ਹਾਂਜੀ ਬਸ ਹੁਣ ਬੱਚੇ ਦੇਖ ਲਓ ਹੁਣ ਘਣ- ਤ ਗ ਹੋਇਆ ਸੋ ਕੇ ਉੱਠੇ ਤਾਂ ਹੁਣ ਬੱਚਿਆਂ ਆਪਣਾ ਦੇਖ ਰਿਹਾ ਵੀ ਹੁਣ ਕੀ ਕਰੀਏ ਕੀ ਖਾਈਏ ਪੀਏ ਤਾਂ ਫੇਰ ਉ ਉਹ ਲੰਚ ਦੇਖੋ ਕਿੰਨੇ ਵਜੇ ਤਿੰਨ ਚਾਰ ਵਜੇ ਜਾ ਕੇ ਲੰਚ ਬਣੇਗਾ ਫਿਰ
ਬਸ ਉਹ ਇੱਕੋ ਵਾਰੀ ਲੰਚ ਹੀ ਦੇਉ ਇਨੂੰ ਚਾ ਪਾਣੀ ਛੁੱਟੀ ਜੇ ਸੋਨ ਕੇ ਉੱਠਣ- ਇਨੀ ਲੇਟ
ਮੈਨੂੰ ਤਾਂ ਹੂੰਦਾ ਨਹੀਂ ਨਹੀਂ। ਉੱਡਦੇ ਸਾਰ ਹੀ ਸ਼ੁਰੂ ਹੋ ਜਾਂਦੇ ਕਿਆ ਬਣਾਇਆ ਹੈ, ਕਿਆ- ਬਣਾਇਆ ਹੈ। ਅਜ ਯੇ ਖ਼ਾਨਾ ਖਾਨਾ ਹੈ, ਆਜ ਵੋ ਖਾਣਾ ਹੈ।
ਆਹਾ ਇਹ ਤੇ ਹੈ ਹੀ ਹੈ ਉਠਦੇ ਸਾਰ ਹੀ- ਕਹਿਣਗੇ- ਕੀ ਬਣਾਇਆ ਦਿਓ? ਚਿੱਲੇ ਸ਼ੀਲੇ ਬਣਾ ਦਿਆ ਕਰੋ ਚਿੱਲੇ।
ਚਿੱਲੇ ਵੀ ਬਣਾ ਦਈ ਦੇ ਐ ਹਾਂਜੀ ਹਾਂਜੀ ਚਿੱਲਾ ਵੀ ਬਣਾ ਦਈ ਦਾ ਹੈ ਅਸੀਂ ਤੇ- ਵੇਸਣ ਦਾ ਵੀ- ਸੂਜੀ ਦਾ ਵਿ ਹਾਂ ਜੀ
ਹਾਂ ਸੂਜੀ ਵੇਸਣ ਦੋਨੋ ਮਿਕਸ ਕਰਕੇ ਬਣਾਦੀ ਆਂ ਮੈਂ ਤੇ।
ਅੱਛਾ ਅੱਛਾ ਅੱਛਾ ਅੱਛਾ ਤਾਂ ਫਿਰ ਵਿੱਚ ਕੀ ਸਬਜੀ
ਜੀ ਤੇ ਨਹੀਂ-ਨਹੀਂ ਉਹਦੇ ਚ ਮੈਂ ਪਾਨੀ ਆ- ਪਹਿਲੇ ਦੇਖੋ, ਜੈਸਾ ਚਾਰ ਕੜਛੀਆਂ ਸੂਜੀ ਹੋ ਗਈਆਂ। ਤੇ ਇੱਕ ਡੇਢ ਕੜਛੀ ਬੇਸਣ ਪਾ ਦਿੱਤਾ। ਔਰ ਫੇਰ ਉਹਦੇ ਚ ਪਿਆਜ ਬਰੀਕ-ਬਰੀਕ ਕੱਟ ਕੇ ਯਾ ਚੋਪਰ ਕਰ ਲੋ। ਦੋ ਹਰੀਆਂ ਮਰਚਾਂ ਪਾ ਦਿਤੀਆਂ। ਹੋਰ ਫੇਰ ਉਹਦੇ ਚ ਇੱਕ ਕਰ ਟੋਰੀ ਭਰ ਕੇ ਦਹੀਂ ਪਾ ਦਿੱਤਾ।
ਠੀਕ।
ਹਾਂ ਫੇਰ ਉਹਦੇ ਚ ਲੂਣ ਪਾਓ, ਥੋੜ੍ਹੀ ਜਿਹੀਆਂ ਥੋੜ੍ਹੀਆਂ ਲਾਲ ਮਰਚਾਂ ਪਾਓ। ਕਾਲੀ ਮਿਰਚ ਪਾ ਲੋ। ਫੇਰ ਉਹਨੂੰ ਚੰਗੀ ਤਰ੍ਹਾਂ ਫੈਟ ਕੇ ਰੱਖ ਦੋ ਥੋੜ੍ਹੀ ਦੇਰ। ਬੱਸ ਫੇਰ ਉਹਨੂੰ ਤਵੇ ਤੇ ਪਾ ਕੇ ਚਿੱਲੇ ਬਣਾ ਲਓ।
ਅੱਛਾ
ਹਾਂ ਸਵਾਦ ਲੱਗਦੇ ਨੇ, ਖਾ ਈ ਲੈਂਦੇ ਨੇ, ਨਾਲ ਚਟਨੀ ਸੋਸ ਦੇ ਦੋ। ਉਹ ਬੜਾ ਸਵਾਦ ਲੱਗਦੇ ਨੇ, ਹਲਕੇ ਹਾਂ ਉਹਦੇ ਤੁਸੀ ਹਰੇ ਧਨੀਆ ਪਾ ਲੋ ਜਾਂ ਕੜ੍ਰੀ ਪੱਤਾ ਪਾ ਲੋ।
ਮੈਂ ਸੂਜੀ ਵਾਲਾ ਤਾਂ ਨਹੀ ਬਨਾਈਆਂ ਸੀਗਾ। ਵਧੀਆ ਐ ਵਧੀਆ, ਬਨਾਵਾਂਗੀ ਮੈਂ ਬੇਸਨ ਵਾਲਾ ਤਾਂ ਬਣਾਇਆ ਮੈਂ ਸੁਜੀ ਸੂਜੀ ਵਾਲਾ ਨੀ ਬਨਾਇਆ ਸੀਗਾ ਕਦੀ।
ਬਈ ਬੇਸਣ ਦੇ ਤੇ ਅਸੀਂ ਆਮ ਬਨਾਦੇ ਆਂ ਨਾ। ਹਾਂ ਤੇ ਇਹ ਥੋੜਾ ਸੂਜੀ ਪਾਓਗੇ ਨਾ ਥੋੜਾ ਅੱਛਾ ਹੁੰਦਾ, ਫੁਲ ਵੀ ਜਾਂਦੀ ਐ। ਨਾਨੇ ਇੱਕ ਅੰਟਾ ਹੈਸਟ ਕਰਨ ਆਸਤੇ ਰੱਖ ਕਦੋ ਉਹ ਬੜੇ ਸੋਹਣੇ ਪੋਲੇ-ਪੋਲੇ ਬਨਦੇ ਨੇ। ਤਵੇ ਤੇ ਬਸ ਜਰਾ ਇੱਕ ਚਮਚ ਤੇਲ ਪਾਓ। ਯਾ ਘਿਓ ਪਾਨਾ ਐ ਦੇਸੀ ਉਹ ਪਾ ਲੋ।
ਹਾਂਜੀ -ਹਾਂਜੀ।
ਓ ਫਿਰ ਇੱਕ -ਇੱਕ, ਦੋ ਕਰਛੀਆਂ ਡੇਢ- ਡੇਢ ਪਾਓ। ਔਰ ਫੈਲਾ ਦੋ, ਬੜਾ ਸੋਹਣਾ ਹੋ ਜਾਂਦੈ।
ਵਧੀਆ ਹੈ, ਵਧੀਆ ਹਾਂਜੀ -ਹਾਂਜੀ, ਹਾਂਜੀ ਦਾਲ ਦੇ ਤਾਂ ਬਣਾਏਆ ਮੈਂ ਮੂੰਗ ਦਾਲ ਦਾ ਮੂੰਗ ਦਾਲ ਪਿਗੋਤੀ, ਉਹਦੇ ਤੇ ਮੈਂ ਬਣਾਇਆ ਇਹ ਸੂਜੀ ਵਾਲਾ ਮੈਂ ਨੀ ਬਣਾਇਆ ਕਦੀ।
ਮੂੰਹ ਦਾਲ ਮੈਂ ਤੇ ਬਣਾਉਦੀ ਮੇਰੇ ਚਿਪਕ ਜਾਂਦਾ ਤਵੇ ਨੂੰ ਤੇ ਉਹਦੇ ਚ ਕੀ ਪਾਂਦੇ, ਕੀ ਪਾਉਂਦੇ ਹੋ?
ਮੂੰਗ ਦਾਲ ਦੇ ਵਿੱਚ ਤਾਂ, ਮੂੰਗ ਦਾਲ ਦੇ ਤੁਸੀਂ ਪਾਣੀ ਨਾ- ਨਾ ਪਾਇਆ ਕਰੋ ਜ਼ਿਆਦਾ, ਜਿੰਨਾ ਕੁ ਪਾਣੀ ਹੁੰਦਾ ਉਹਦੇ ਚ ਗ੍ਰਾਇੰਡ ਕਰਿਆ ਕਰੋ ਉਹਨੂੰ।
ਅੱਛਾ।
ਹਾਂਜੀ ਤਾਂ ਮੂੰਗ ਦਾਲ ਭਿਗੋਤੀ ਜਦੋਂ, ਤਿੰਨ ਚਾਰ ਘੰਟੇ ਲਈ ਤਾਂ ਫਿਰ ਆਪਣਾ ਉਹਦੇ 'ਚ ਹਰਾ ਮ ਹਰੀਆਂ -ਹਰੀਆਂ ਮਿਰਚਾਂ ਔਰ ਅਦਰਕ ਪਾ ਕੇ ਪੀਸ ਲਿਆ ਉਹਨੂੰ।
ਅੱਛਾ।
ਹਾਂਜੀ। ਫੇਰ ਉਹਦੇ ਚ ਥੋੜ੍ਹਾ ਜਹਾ ਮੈਂ ਉਹ ਚਾਵਲਾਂ ਦਾ ਆਟਾ ਮਿਕਸ ਕਰ ਦਿੰਨੀ ਹਾਂ ਥੋੜੇ ਜਹੇ ਕ੍ਰਿਸਪੀ ਕ੍ਰਿਸਪੀ ਜਹੇ ਬਨ ਜਾਂਦੇ ਹਾਂਜੀ ਹਾਂਜੀ।
ਚਾਵਲਾਂ ਦਾ ਆਟਾ ਪਾ ਦਿਓ, ਫਿਰ ਉਹ ਫਿਰ ਚਿਪਕ ਦਾਂ ਨੀ ਹੋਏਗਾ। ਤਵੇ ਨੂੰ ਮੇਰੇ ਤੇ ਚਿਪਕ ਜਾਂਦਾ, ਮੈਂ ਫਿਰ ਬਣਾਈ ਨਹੀਂ ਮੈਂ ਤੇ ਇਹੀ ਬਣਾਉਨੀ ਆ ਬੇਸਨ ਦਾ ਬਣਾ ਲਿਆ ਯਾ, ਸੂਜੀ -ਬੇਸਨ ਮਿਕਸ ਕਰਕੇ ਕੇ ਬਣਾ ਲਿਆ ਜਾਂ ਪੂੜੇ ਬਣਾ ਲੈਣੇ ਹਾਂ ਵਧੀਆ ਪੂੜੇ ਬਣਾ ਲੈਂਦੇ ਹਾਂ, ਪੂੜੇ ਮਿੱਠੇ ਪੂੜੇ ਸੌਂਫ ਪਾ ਕੇ, ਹਾਂ ਹੋਰ ਬਰਸਾਤਾਂ ਸ਼ੁਰੂ ਹੋਣੀਆਂ ਤੇ ਫਿਰ ਕਰੇਗਾ ਬੱਚੇ ਕਹਿਣਗੇ ਮੰਮੀ ਬਣਾ ਪੂੜੇ ਬਣਾ ਲਈਏ
ਤੇ ਆਟੇ ਵਾਲੇ ਕਿ ਮੈਦੇ ਵਾਲੇ
ਨਾ -ਨਾ ਅੱਟੇ ਦੇ ਮੇਦੇ ਦੇ ਨਹੀਂ? ਹਾਂ ਆਟੇ ਚ ਘੋਲ ਕੇ, ਹਾਂ ਉਹ ਘੋਲ ਕੇ, ਵਿੱਚ ਚੀਨੀ ਪਾਲੋ ਜਾਂ ਸ਼ੱਕਰ ਪਾਲੋ
ਹਮ -ਹਮ- ਹਮ।
ਹਾਂ ਬਸ ਉਹਨੂੰ ਘੋਲ ਕੇ, ਸੌਂਫ ਪਾਓ। ਅਗਰ ਤੁਹਾਡੀ ਮਰਜ਼ੀ ਆ ਮੋਟੀ ਇਲਾਚੀ ਦਾਣੇ ਕੁੱਟ ਕੇ ਪਾ ਦੋ ਇੱਕ ਦੋ ਮੋਟੀ ਲਾਚੀ ਕੁੱਟ ਦੋ ਉਹ ਪਾਦੋ ਬੜੀ ਸਵਾਦ ਬਣਦੇ ਨੇ, ਹੋਰ ਮੈਂ ਤਾਂ ਇਸ ਤਰ ਬ ਹਾਂ ਬਰਸਾਤਾਂ ਹੁਣ ਸ਼ੁਰੂ ਹੋ ਜਾਣੀਆਂ ਨੇ ਨਾ ਬੱਚਿਆਂ ਨੇ ਕਹਿਣਾ ਜਾਂ ਤੇ ਪਕੌੜੇ ਬਣਾਓ ਜਾਂ ਪੂੜੇ
ਬਿਲਕੁਲ -ਬਿਲਕੁਲ ਪਕੌੜਿਆਂ ਦੇ ਔਡਰ ਤਾਂ ਚੱਲਦਾ ਹੀ ਰਹਿੰਦਾ ਜੀ ਬਰਸਾਤ ਹੋ ਗਈ ਪਕੌੜੇ ਬਣਾ ਲੋ ਪਹਿਲੇ
ਹਾਂ ਪਕੌੜੇ ਬਣਾ ਲੋ ਬਸ
ਹਾਂਜੀ, ਸਾਡੇ ਤਾਂ ਇੱਕ ਟਾਈਮ ਵੀ ਬਿਲਕੁਲ ਸਾਡੇ ਤਾਂ ਇੱਕ ਟਾਈਮ ਵੀ ਕਹਿਣਗੇ ਤੇ ਕਹਿੰਗੇ ਰਾਤ ਜੋਗੇ ਵੀ ਬਣਾ ਕੇ ਰੱਖਿਓ ਰਾ ਤੀ ਵੀ ਖਾਣੇ ਅਸੀਂ
ਇਕੱਠੇ ਫੇਰ ਖੂਬ ਸਾਰੇ ਬਣਾਓ ਨਾ ਫੇਰ ਢੇਰ ਮਨਾਣੇ ਪੈਣੇ ਆ ਅਗਰ ਤੁਸੀਂ ਕਦੀ ਰੋਟੀ ਦੇ ਨਾਲ ਖਾਦੇ ਪਕੌੜੇ ਜਿਸ ਤਰਾ ਪਿਆਜ ਦੇ ਹਾਂ ਫੁਲਕਿਆਂ ਦਾ ਬਣੀ ਤੁਸੀਂ ਬਾਹਰ ਲੈਣਾ ਮੈਂ ਹਰੀਆਂ ਮਿਰਚਾਂ ਲੈ ਕੇ ਨਾ ਉਹਦੇ ਚ ਮਸਾਲਾ ਭਰ ਕੇ ਉਹ ਵੇਸਨੀ ਚ ਤਲ ਲੈਂਨੀ ਆ ਬੇਸਣ ਵਾਲੇ ਪਕੌੜੇ ਪਿਆ ਉਹਦੇ ਮਿਰਚਾਂ ਦੇ ਉਹ ਰੋਟੀ ਨਾਲ ਖਾਓ ਕੁਛ ਕੀ ਲੈਣਾ। ਸਿਰਫ ਰੋਟੀ ਨਾਲ ਮ ਮਿਰਚਾ ਦਾ ਪਕੌੜਾ ਲੈਲੋ ਨਾਲ ਥੋੜੇ ਪਿਆਜ ਵਾਲੇ ਪਕੌੜੇ ਦਾ ਰੋਟੀ ਇੰਨੀ ਸਵਾਦ ਆ ਜਾਂਦੀ। ਖਾਣ ਦਾ ਨਾ ਕਦੀ ਕਦੇ ਮਨ ਨੀ ਕਰਦਾ ਨਾ ਕੋ ਰੋਟੀ ਖਾਣ ਦਾ ਵੀ ਨਹੀਂ ਕਹਿੰਦੇ ਚਲੋ ਪਕੌੜਾ ਬਣਾ ਲੈ ਦੇ ਨਾਲ ਹੀ ਫੁਲਕਾ ਖਾ ਲਾਂਗੇ।
ਹਾਂਜੀ,
ਬੈਂਗਣ ਦੇ ਪਕੌੜੇ ਤੇ ਮੈਨੂੰ ਤਾਂ ਬਹੁਤ ਚੱਲੋ, ਬੇਸਣ ਬੈਂਗਣ ਦੇ ਪਕੌੜੇ ਨਹੀਂ-ਨਹੀ, ਬੈਂਗਣ ਗੋਲ ਗੋਲ ਕੱਟ ਲੋੋ ਵੱਡੇ ਹੈ ਜਾਂ ਛੋਟੇ ਗੋਲ-ਗੋਲ, ਬਸ ਉਹਦੇ ਚ ਥੋੜੀ ਲੂਣ ਮਿਰਚ ਲਗਾ ਕੇ ਰੱਖੋ ਦੋ ਮਿੰਟ ਫਿਰ ਉਹਨੂੰ ਵੇਸਣ ਚ ਅਹ ਲਗਾ ਕੇ ਜਿਸ ਤਾਂ ਪਕੌੜੇ ਬਨਾਨੇ ਆ ਆਲੂਆਂ ਦੇ ਇਸ ਤਰ੍ਹਾਂ ਉਹਨੂੰ ਬਣਾ ਕਦੀ ਬਣਾਏ ਨੀ ਬੈਗਣ ਦੇ
ਨਹੀਂ ਮੈਂ ਨਾ ਯੂਟਿਊਬ ਤੇ ਦੇਖੇ ਸੀਗੇ ਤੇ ਮੈਂ ਕਦੀ ਬਣਾਏ ਨੀ ਬੈਂਗਣ ਦੇ ਪਕੌੜੇ ਤੇ ਉਹ ਨਾ ਛੋਟਾ ਬੈਂਗਨ ਲੈ ਕੇ ਨਾ ਉਹਦੇ ਚ ਉਹਦੇ ਵਿੱਚ ਆਲੂਆਂ ਦੀ ਸਟੱਫਿੰਗ ਕਰਕੇ ਨਾ ਤਾਂ ਉਹਨਾਂ ਨੇ ਪਕੌੜਾ ਬਣਾਇਆ ਸੀਗਾ ਫਿਰ ਵੇਸਣ ਚ ਡਿਪ ਕੀ
ਨਾ- ਨਾ- ਨਾ- ਨਾ-ਨਾ ਮੈਂ ਨੀ ਸਟੱਫਿੰਗ ਨੀ ਕਰਦੀ ਹਾਂ ਕੁ ਐਵੇਂ ਸੀ। ਸਾਦੇ ਗੋਲ ਗੋਲ ਕੱਟੋ, ਉਹ ਬੜੇ ਸੁਵਾਦ ਲੱਗਣਗੇ ਤੁਸੀਂ ਖਾਓਗੇ ਪਨੀਰ ਦੇ ਵੀ ਫੇਲ ਮੈਨੂੰ ਤਾਂ ਬਹੁਤ ਅੱਛੇ ਲੱਗਦੇ ਨੇ ਬਈ ਮੈਂ ਖਾਂਨੀ ਹਾਂ, ਹਾਂ। ਪਾਲਕ ਕੱਟ ਲਈ ਪਾਲਕ ਤੇ ਪਾ ਲਈ ਜਾਂ ਮੇਥੀ ਕੱਟ ਕੇ ਪਾ ਲੋੋ ਵਿੱਚ ਥੋੜ੍ਹੀ ਜਿਹੀ ਹਰੀ ਮੇਥੀ ਹੋਰ ਇਹਨੇ ਸਵਾਦ ਪਕੌੜੇ ਬਣਦੇ ਨੇ। ਹੋਰ ਜੀ ਹਾਂ ਬਣਾਓ ਤੇ ਖਾਓ ਤੇ ਸਾਨੂੰ ਵੀ ਖੁਆਣਾ ਸਤਿ ਸ੍ਰੀ ਅਕਾਲ ਕਰ ਬਣਾ ਲਓ ਫਿਰ ਮੈਂ ਆਉਂਦੀ ਪਈ, ਚਲੋ ਠੀਕ ਹੈ ਜੀ ਚੰਗਾ ਭੈਣ ਜੀ ਸਸ ਰੀ ਕਾਲ- ਸਸ ਰੀ ਕਾਲ। ਕਾਲ